ਹੈਲੋ, ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ। ਕੀ ਹਾਲ ਹੈ?
ਵਧਿਆ- ਵਧੀਆ ਤੁਸੀਂ ਸੁਣਾਓ। ਕੀ ਕਰਦੇ ਪੈ ਓ।
ਬਸ ਮੈਂ ਤਾਂ ਬੈਠੀ ਹੋਈ ਸੀ। ਡਿਨਰ ਕੀਤਾ ਹੁਣੇ। ਸ਼ੋਰ ਆ ਰਿਹਾ। ਸਭ ਵਧਿਆ। ਥੋੜਾ ਸ਼ੋਰ ਆ ਰਿਹਾ ਹੈ। ਤੁਹਾਡੀ ਆਵਾਜ਼ ਨੀ ਠੀਕ, ਹਾਂ ਠੀਕ ਹੈ। ਹਾਂ ਹਾਂ। ਤੁਹਾਡੀ ਆਵਾਜ਼ ਨਹੀਂ ਨਾ ਆ ਰਹੀ ਸੀ। ਹੋਰ
ਹੋਰ ਕੀ ਕਰਦੇ ਪੈ ਸੀ, ਰੋਟੀ ਖਾ ਲਈ? ਹਾਂਜੀ-ਹਾਂਜੀ ਖਾ ਲਈ।
ਹਨ ਜੀ।
ਹਨ ਜੀ।
ਹੈਲੋ।
ਹੈਲੋ, ਆਵਾਜ਼ ਆ ਰਹੀ ਹੈ।
ਹਾਂ ਹਾਂ। ਮੈਂ ਕਿਆ ਡਿਨਰ ਹੋ ਗਿਆ ਤੁਹਾਡਾ?
ਹਾਂਜੀ ਹਾਂਜੀ ਕਰ ਲਿਆ ਡਿਨਰ। ਹੋਰ ਤੁਸੀ ਕਰ ਲਿਆ? ਅੱਛਾ ਅੱਛਾ। ਹੋਰ ਕੀ ਕਰਦੇ ਸੀ ਘਾਰ ਸਭ ਵਧੀਆ?
ਸਭ ਦੀਆਂ ਯਾਰ ਤੁਸੀਂ, ਸ਼ੋਰ ਆ ਰਿਹਾ ਬੁ
ਹੋਰ ਵੀ ਦੱਸੋ? ਸਭ ਵਧੀਆ।
ਹੋਰ ਵਧੀਆ। ਮੈਂ ਵਧੀਆ। ਤੁਸੀਂ ਕੀ ਕਰ ਰਿਹ ਓ, ਅੱਜ-ਕੱਲ੍ਹ।
ਕੁਛ ਨੀ ਬਸ ਬੈਠੇ ਦੇ ਸੀ। ਡਿਨਰ ਕਰਕੇ ਫ੍ਰੀ ਹੋਏ ਗੇ ਸੀ। ਮੈਂਗੋ ਸ਼ੇਕ ਬਣਾ ਰਹੀ ਸੀ। ਆਜੋ ਪੀ ਲੋੋ। ਹਾਂ। ਹਾਂਜੀ ਹਨ। ਹੋਰ ਸੁਣਾਓ। ਹੋਰ ਕੀ ਕਰਦੇ ਪੇਸੀਂ।
ਮੈਂ ਬੱਸ ਮੈਂ ਕਿਹਾ ਮੈਂ ਡਿਨਰ ਕੀਤਾ। ਤੁਸੀਂ ਦੱਸੋ, ਤੁਸੀਂ ਕੀ ਕਰ ਰਹੇ ਓ। ਸਟੱ ਵਗੈਰਾ ਤੁਹਾਡੀ ਕਿੱਥੇ ਪਹੁੰਚੀ।
ਮੈਂ ਐਮ- ਬੀ-ਏ ਕਰ ਰਹੀ ਹਾਂ।
ਐਮ-ਬੀ-ਏ, ਅੱਛਾ।
ਹਾਂਜੀ। ਐਮ- ਬੀ -ਏ ਮੈਂ ਫਾਈਨੈਂਸ ਐਂਡ ਅਕਾਊਂਟਿੰਗ ਮੈਨੇਜਮੈਂਟ 'ਚ।
ਹਾਂਜੀ। ਹੋਰ ਤੁਸੀਂ ਕੀ ਕਰਦੇ ਓ।
ਮੈਂ ਤਾਂ ਯਾਰ ਮੈਰਿਡ ਹਾਂ। ਮੈਂ ਤਾਂ ਹੁਣ ਓਕੇ ਓਕੇ, ਮੈਂ ਤਾਂ ਜੋਬ ਕਰ ਰਹੀ ਹਾਂ। ਬਟ ਹੁਣ ਪ੍ਰੈਜੈਂਟ ਮੈਂ ਮੈਟਰਨਟੀ ਲਿਤਿਆ।
ਅੱਛਾ-ਅੱਛਾ।
ਤੇ ਹਾਂ ਮੈਂ ਸਿਕਸ ਮੰਥ ਲੀਵ ਤੇ ਆ। ਬਸ ਹੁਣ ਮੇਰੀ ਵੈਸੇ ਇਸ ਮਹੀਨੇ ਲੀਵ ਖ਼ਤਮ ਹੋ ਜਾਣੀ ਸੀ। ਹਾਂ ਇਹ ਸਿਰਫ ਸਿਕਸ ਮੰਥ ਦੀਆ ਹੈ।
ਅੱਛਾ-ਅੱਛਾ
ਹਾਂ ਤੇ ਬਸ ਛੋਟੀ ਹੈ ਬਸ ਮੇਰੀ ਲੀਵਸ ਖਤਮ ਬੁੜੀ ਹੈ ਹਮ-ਹਮ ਹਮ। ਬਸ ਮੇਰੀ ਲੀਵਸ ਵੀ ਖ਼ਤਮ ਹੋ ਗਈਆਂ ਸੀ ਹੁਣ ਤਾ।
ਅੱਛਾ-ਅੱਛਾ
ਉਹ ਤਾਂ ਮੈਂ ਜੁਆਇਨ ਕਰਨਾ ਸੀ ਬਟ ਮੈਂ ਫਿਰ ਕੀ ਕੀਤਾ ਇੱਕ ਮੰਥ ਐਕਸੈਂਡ ਲੈ ਲਿਆ ਮੈਂ। ਮਿਲ ਜਾਂਦਾ ਸਾਨੂੰ, ਹਾਂ। ਮੈਂ ਇੱਕ ਮਥ ਹੋਰ ਐਕਸਡੈਂਟ ਲੈ ਲਿਆ ਉਹਨਾਂ ਤੋਂ।
ਅੱਛਾ ਵਧੀਆ।
ਹੋਰ ਯਾਰ ਪਤਾ ਕੀ ਹਜੇ ਬਹੁਤ ਛੋਟੀ ਹੈ ਨਾ ਹਾ।
ਹਾਂ ਛੋਟੀ ਹੈ ਨਾ ਹਾਂ ਹਜੇ ਨਹੀਂ ਕਰ ਸਕਦੇ ਹਾਂ। ਹੋਰ ਫੈਮਲੀ ਚ ਕੌਣ-ਕੌਣ ਹੈ ਤੁਹਾਡੀ?
ਫੈਮਿਲੀ ਚ ਮੇਰੇ ਮਦਰ ਇਨ ਲਾ ਨੇ, ਫਾਦਰ ਇਨ ਲਾ ਹੈ ਮੇਰੇ ਹਸਬੈਂਡ ਹੈ ਔਰ ਮੈਂ ਔਰ ਮੇਰੀ ਸਿਸਟਰ ਇਨ ਲੋ ਹੈ ਮੈਰਿਡ ਉਹ ਕੈਨੇਡਾ, ਉਹਨਾਂ ਦੀ ਕੁੜੀ ਹੈ।
ਅੱਛਾ-ਅੱਛਾ ਛੋਟੀ ਜਿ ਫੈਮਲੀ ਹੈ ਹਾਂ। ਵਧੀਆ-ਵਧੀਆ
ਉੰਝ ਤਾਂ ਜੁਆਇੰਟ ਫੈਮਲੀ ਏਦਾਂ ਹੈ ਕਿ ਮੇਰੇ ਹਸਬੈਂਡ ਵੀ ਜੋਬ ਕਰਦੇ ਨੇ। ਐਮਸੀ ਚ ਹਾਂ ਹਾਂਜੀ। ਨੋਇਡਾ ਚ ਹਾਂਜੀ।
ਹਾਂ ਵਧੀਆ-ਵਧੀਆ ਹੋਰ ਹੋਰ ਸੁਣਾਓ ਘਰ ਸਭ ਵਧੀਆ ਆਂਟੀ ਜੀ, ਅੰਕਲ ਜੀ ਸਭ ਵਧੀਆ।
ਸਭ ਵਧੀਆ ਹੁਣ ਉਹਨਾਂ ਨੇ ਵੀ ਜਾਣਾ ਕੈਨੇਡਾ। ਇਸੇ ਮੰਥ ਜਾਣਗੇ ਹਾਂ। ਹਮ ਤਾਂ ਹੀ ਮੈਂ ਆਪਣੀ ਲੀਵ ਐਕਸਟੈਂਡ ਕਰਵਾਈਆ ਨਾ।
ਨਾਲ ਭੈਜੀ ਹਾਂ।
ਕਿ ਮੈਂ ਫੇਰ ਇਹਨੂੰ ਗੁੜੀਆਂ ਨੂੰ ਕਿੱਧਰੇ ਛੋੜ ਕੇ ਜਾ ਨੀ ਸਕ
ਛੱਡ ਕੇ ਜਾ ਹੀ ਨਹੀਂ ਸਕਦੇ ਹਾਂ ਉਹ ਤੇ ਇਹ ਤੇ ਹੈ। ਹਾਂਜੀ ਹੋਰ ਸੁਣਾਓ।
ਹੋਰ ਬਸ ਤੁਸੀਂ ਸੁਣਾਓ ਤੁਹਾਡੇ ਕੌਣ-ਕੌਣ ਹੈ ਫੈਮਿਲੀ ਚ।
ਮੇਰੀ ਫੈਮਲੀ ਚ ਮੰਮੀ, ਪਾਪਾ ਇੱਕ ਬ੍ਰਦਰ ਹੈ ਇੱਕ ਬ੍ਰਦਰ ਐਕਸਪਾਇਰ ਹੋ ਗਿਆ ਉਹਨਾਂ ਦੀ ਵਾਈਫ ਹੋਰ ਉਹਨਾਂ
ਅੱਛਾ ਅੱਛਾ ਅੱਛਾ
ਹਮ
ਹਮ
ਹੋਰ ਤੁਸੀਂ ਸੁਣਾਓ ਕੀ ਬਣਾਇਆ ਸੀ ਅੱਜ
ਅੱਜ ਅਸੀਂ ਬਣਾਏ ਸੀਗੇ ਅਹ ਰਾਜਮਹ ਰਾਈਸ ਬਣਾਏ ਸੀ ਦੁਪਹਿਰੀ
ਅੱਛਾ-ਅੱਛਾ
ਤੇ ਉਹ ਕਿਸੇ ਨੇ ਖਾਧੇ ਨੀ।
ਹਾਂ ਇਹ ਤੇ ਹੈ ਫੇਰ ਜਦ ਹੈ ਤੇ ਫੇਰ
ਫੇਰ ਫੇਰ ਅਸੀਂ ਹੁਣ ਖਾ ਲਿਓ ਮੈਂ ਕਿਹਾ ਯਾਰ ਮੈਂ ਬਣਾਏ ਤਾਂ ਹੋਏ ਆ ਵੇਸਟ ਥੋੜਾ ਨਾ ਕਰਨੇ ਆ ਤੇ ਫੇਰ ਮੈਂ ਉਹ ਨੂੰ ਨਾ ਤੜਕਾ ਲਗਾ ਰਾਜਮਾ ਰਾਈਸ ਦੋਨਾਂ ਨੂੰ ਕੱ ਮੱਠੇ ਦਾ ਥੋੜ੍ਹੇ ਟਮਾਟਰ, ਪਿਆਜ ਤੜਕਾ ਲਗਾਇਆ ਫੇਰ ਉਹਦੇ ਚ ਹਾਂ, ਹਾਂ ਫਿਰ ਉਸਨੂੰ ਪਿਆ ਚਾਵਲ ਪਾ ਤੇ। ਚਾਵਲ ਥੋੜ੍ਹੇ ਜੇ ਗਰਮ ਹੋਏ ਫਿਰ ਮੈਂ ਰਾਜਾ ਪਾ ਕੇ ਬਸ ਫਿਰ ਸਾਰੇ ਨੇ ਉਹੀਓ ਰਾਜਮਾ ਰ ਨਾਲ ਅਸੀਂ ਵੀ ਇੱਕ ਗਲਾਸ ਮੈਂਗੋ ਸ਼ੇਕ ਪੀ ਲਿਆ। ਇਹ ਸੀਜਨ ਮੈਂਗੋਜ ਦਾ ਹੀ ਹੈ ਨਾ।
ਹਾਂ ਮਹਿੰਗੋ ਹੀ ਸਹੀ ਹੈ ਬਸ ਚਲੇ ਨੇ ਮੈਂਗੋ ਹੀ ਅਗਸਤ ਤੱਕ ਹਨਾ
ਹਾਂ ਅਗਸਤ ਵੀ ਬਾਰਿਸ਼ਾਂ ਸ਼ੁਰੂ ਹੋ ਜਾਂਣਗੀਆਂ ਜਦੋਂ ਬਾਰਿਸ਼ਾਂ ਆ ਗਈਆਂ ਨਾ ਫੇਿਰ ਮੈਂਗੋਸ ਖ਼ਰਾਬ ਹੋ ਗਏ ਹਮ
ਹਾਂ
ਉ ਬਹੁਤ ਅੱਛੇ ਮੈਗੋਜ ਮਿਲਦੇ ਆ
ਸਾਡੇ ਤੇ ਬਹੁਤ ਹੀ ਵਧੀਆ ਹਮ
ਅਸੀਂ ਉੱਥ ਮੰਗਵਾਉਂਦੇ ਹਾਂ ਜਾਂ ਫਿਰ ਉਸ ਪਾਸੇ ਜਾਂਦੇ ਆਾਂ ਸਪੈਸ਼ਲ ਲੈ ਕੇ ਆਵਾਂਗੇ
ਹਾਂ ਲੈ ਕੇ ਆਣਾ ਹੋਰ ਕੋਈ ਪਲੈਨ ਬਣਾਇਆ ਘੁੰਮਣ ਦਾ
ਯਾਰ ਬਣਤਾਾਰ ਹੈ ਬਣਤਰਾਰ ਖੀ ਹਾਂ ਇਸ ਮੰਣਾਵਾਂਗੇ ਕਿਧਰੇ ਘੁੰਮਣ ਪਿਛਲਾ ਮੰਥ ਤਾਂ ਮੇਰੇ ਇੱਦਾਂ ਹੀ ਨਿਕਲ ਚੱਲ ਗਿਆ
ਹਾਂ
ਵੇਸਟ ਹੋ ਗਿਆ ਅਸੀ ਕਤੇ ਜਾਈ ਨਹੀਂੀ ਪਾਏ
ਤੇ ਤੁਹਾਡੀ ਦੀਦੀ ਆਉਂਦੇ ਹੋਣੇ ਆ ਫਿਰ ਯ ਨਹੀਂ
ਮੇਰੇ ਕਿੱਦਾਂ
ਦੀਦੀ ਆਉਂਦੇ ਹੋਣੇ ਤੁਹਾਡੇ
ਮੇਰੀ ਸਿਸਟਰ
ਨਹੀਂ ਤੁਹਾਡੀ ਨਨਾਾਨ
ਹਾਂ ਉਹ ਹੁਣੇ ਜਸਟ ਹੋ ਕੇ ਗਏ ਨੇ ਹਾਂ ਮੇਰੀ ਕੁੜੀ ਹੋਈ ਸੀ ਨਾ ਜਨ ਦਸੰਬਰ ਐਂਡ 'ਚ ਹੋਈ ਥਰਟੀ ਫਸਟ ਦਸੰਬਰ ਨੂੰ ਹੋਈ ਹੈ ਹਾਂ ਹਾਂ ਮੈਰਿਡ ਹੈ ਉਹਨਾਂ ਦੀ ਉਹਨਾਂ ਦੀ ਵੀ ਗੜੀ ਹੈ ਇੱਥੇ ਨੇ ਉਹ ਸਿਟੀਜਨ ਨੇ
ਅੱਛਾ ਅੱਛਾ
ਤੇ ਉਹ ਆਏ ਸੀ ਹਾਂ ਉਹ ਜਨਵਰੀ ਚ ਆਏ ਸੀ ਇੱਕ ਮਥ ਲਗਾ ਕੇ ਚਲੇ ਗਏ ਹੁਣ ਉਹ ਆਪਣੇ ਮਾਮਾ ਪਾਪਾ ਨੂੰ ਬੁਲਾ ਰਹੇ ਨੇ ਉੱਥੇ ਚਲੋ ਤੁਸੀਂ ਆਓ ਥੋੜੇ ਦਿਨ ਮੇਰੇਲ ਰਹਿ ਕੇ ਜਾਓ
ਹਾਂ ਵਧੀਆ ਫੇਰ ਜਦੋਂ ਮੰਮੀ ਪਾਪਾ ਆਪਾਂ ਚੱਲ ਜਾਣਗੇ ਤੇ ਤੁਸੀਂ ਫੇਰ ਜੀਜੂ ਕੱਲੇ ਆਓਗੇ ਹਨਾ
ਹੋਰ ਫਿਰ ਆਪਾਂ ਕਰੱਲੇ ਇਕੱਲੇ ਹੌ ਜਾਂਵਾਗੇ ਫੇਰ ਦੇਾਂ ਮੈਂ ਥੋੜਾ ਔਫਿਸ ਜੁਆਇਨ ਕਰ ਲਾਂਗੀ ਕਿਉਂਕਿ ਸਾਨੂੰ ਵਰਕ ਫਰੋਮ ਹੋਮ ਮਿਲ ਜਾਂਦਾ ਹੈ
ਹਾਂ ਵਰਕ ਫਰੋਮ ਹੋਮ ਮਿਲ ਜਾਂਦਾ ਹੈ ਹਾਂ
ਹਾਂ ਉਹ ਵੀ ਬੇਬੀ ਕਰਕੇ ਮਿਲ ਜਾਏਗਾ ਹਜੇ ਵੈਸੇ ਮਿਲਦਾ ਨਹੀਂੀ ਪਿਆ ਮੈਂ ਹਾਂ ਮੈਂ ਐਪਲੀਕੇਸ਼ਨ ਲਗਾ ਦਾਂਗੀ ਨਾ ਤੇ ਮੇਬੀ ਮੈਨੂੰ ਅਪਰੂਵ ਹਾਂ ਹਾਂ ਮੈਂ ਜੋਬ ਕਰ ਰਹੀ ਸੀ ਨਾ
ਨੀ ਜ
ਮੈਂ ਇੱਥੇ ਹੀ ਨੋਇਡੇ ਚ ਹੀ ਕਰ ਰਹੀ ਸੀ ਮ ਸੀ ਹੈ ਹਾਂਜੀਮੇਰੇ ਔ ਮੇਰੇ ਹਸਬੈਂਡ ਮਸ
ਅੱਛਾ ਸੇਮ ਇੱਕ ਹੀ ਕੰਪਨੀ ਚ ਵਧੀਆ ਵਧੀਆ ਕਿਹੜੀ ਫੀਲਡ '
ਕਾਊਂਟੀਿੰਗ
ਅਕਾਊਂਟਿੰਗ ਚ ਵਧੀਆ
ਹਮ ਪੇਂਟਿੰਗ ਫੀਲਡ ਹੀ ਆ ਤੇ ਬਸ ਫੇਿਰ ਮੈਂ ਲੀਵਸ ਤੇ ਆ ਗਈ ਜਨਵਰੀ ਤੋਂ ਹੁਣ ਬਸ ਉਹ ਖ਼ਤਮ ਹੋ ਗਿਆ ਸੀ ਤੇ ਮੈਂ ਬਸ ਇੱਕ ਮੰਥ ਵੀਕਸਟੈਂਡ ਲਿੱਤੀ ਹੈ ਚੱਲ ਮੰਮਾ ਪਾਪਾ ਨੇ ਜਾਣਾ ਇਹਨਾਂ ਨੂੰ ਥੋੜਾ ਇਹਨਾਂ ਨੂੰ ਤਿਆਰੀ ਵਗੈਰੀ ਕਰਾ ਕੇ ਤੇਰਾ ਚਲੇ ਜਾਣਗੇ ਪਿੱਛੋਂ ਮੈਂ ਦੇਖ ਲਾਂਗੀ ਫਿਰ ਮੈਂ ਵਰਕ ਫਰੋਮ ਹੋਮ ਲੈ ਲਾਂਗੀ ਯਾਰਾਂ ਕਦੋਂ ਵੱਡੀ ਹੋਏਗੀ ਮੈਨੂੰ ਤਾਂ ਨੀ ਲੱਗਦਾ
ਛੋਟੀ ਆ ਜਿੱਥੇ ਸਿਕਸ ਮੰਥ ਹਾਂ
ਹੋਰ ਇਹ ਹੁਣ ਜਦੋਂ ਤੱਕ ਵੱਡੇ ਨੀ ਆਉਂਦੇ ਤਾਂ ਬੱਚੇ ਤੇ ਆ
ਦੋ ਸਾਲ ਦੋ ਤਿੰਨ ਸਾਲ ਦੇ ਬੱਚੇ ਹਾਂ ਦੋ ਸ ਦੋ ਤਿੰਨ ਸਾਲ ਦੇ ਬੱਚੇ ਨੇ ਕੱਨਾ ਤੰਗ
ਕਰਨ ਹਾਂ ਉਹਨਾਂ ਪ੍ਰੋਪਰ ਕੇਅਰ ਕਰਨੀ ਪੈਂਦੀ ਹੈ
ਪ੍ਰੋਪਰ ਕੇਅਰ ਕਰਨੀ ਪੈਂਦੀ ਹਾਂ ਫਿਰ ਤਿੰਨ ਸਾਲ ਚ ਸਕੂਲ ਵਗੈਰਾ ਡਾਲ ਦੇਣਾ ਹਨਾ ਫੇਰ ਬੱਚੇ ਥੋੜਾ
ਹਾਂ ਮੈਂ ਨਾ ਯਾਰ ਸਕੂਲ ਜਲਦੀ ਨੀ ਪਾਵਾਂਗੀ ਤਾਂ ਮੈਂ ਬੜਾ ਮੈਂ ਦੇਖਦੀ ਹਾਂ ਨਾ ਪੇਰੈਂਟਸ ਲੋਕ ਨਾ ਬਹੁਤ ਜਲਦੀ ਬ ਨੂੰ ਸਕੂਲ ਪਾ ਦਿੰਦੇ ਕੁਛ ਇਹ ਵੀ ਰੀਜ਼ਨ ਹੁੰਦਾ ਹੈ ਉਹ ਸੋਚਦੇ ਕਲੇਜ ਪਾ ਉਹ ਸੋਚਦੇ ਨੇ ਕਿ ਚਲੋ ਅਸੀਂ ਥੋੜੇ ਰਿਲੀਫ ਹੋ ਜਾਏਗਾ ਬਟ ਉਸ ਦਾ ਰਿਜ਼ਲਟ ਇਹ ਹੁੰਦਾ ਕਿ ਬੱਚਿਆਂ ਤੇ ਪਰੋਂਦਾ ਬੱਚੇ ਤੇ ਬਰਡਨ ਬਹੁਤ ਆ ਜਾਂਦਾ ਕਿੰਨੀ ਛੋਟੀ ਜਿਹੀ ਜ ਨਾ ਉਹਦੇ ਨਾ ਉਹ ਲਰਨਿੰਗ
ਹਾਂ ਫੇਰ ਉਹੀ ਆ ਜਾਂਦਾ ਕਿ ਲਰਨ ਕਰੋ ਇਹ ਕਰੋ ਐਕਟੀਵਿਟੀ ਕਰੋ ਪ੍ਰੋਜੈਕਟ ਬਣਾਓ ਇਹ ਸਭ ਮਤਲਬ ਬਹੁਤ ਕੁਛ ਆਦਾ
ਪਾਵਾਂਗੀ ਮੈਨੂੰ ਮੈਂ ਕਿਸੇ ਨੂੰ ਅ ਐਸੇ ਪ੍ਰੈਕਟੀਕਲ ਸਕੂਲ ਚ ਪਾਵਾਂਗੀ ਕੋਈ ਐਸਾ ਜ ਵੀ ਹੋਏਗਾ ਜਿਹਦੇ ਵਿੱਚ ਇਹਨਾਂ ਦਾ ਬ੍ਰੇਨ ਸ਼ਾਰਪ ਕੀਤਾ ਜਾਏ ਗੇਮਸ ਖੇਡੋ ਆਪਣੇ ਆਪ ਨੂੰ ਫੁੱਲੀ ਇੰਜੋਏ ਕਰੋ ਫੁੱਲਿਸਟ ਤੋਂ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਬੱਚੇ ਨੂੰ ਸਭ ਕੁਛ ਸਮਝ ਆ ਜਾਏਗਾ ਨਾ ਕਿ ਮੈਂ ਬਹਿਣ ਆ ਮੇਰੀ ਫਰੈਂਡਸ ਹੈ ਫਿਰ ਉਹਨ ਸਕੂਲ ਪੇ ਜੋ ਫਿਰ ਉਹ ਰ ਹੋਏਗਾ ਵੀ ਨੀ ਕਿਉਂਕਿ ਉਹ ਇੰਨਾ ਹੈਬੀਚਅਲ ਹੋ ਜਾਏਗਾ ਉਹਨੂੰ ਉਹ ਜਿਹੜੀ ਚੀਜ਼ ਹੈ ਨਾ ਉਹ ਈਜ਼ੀ ਲੱਗ ਲਈ ਸ਼ੁਰੂ ਹੋ ਜਾਂਦੀ ਜਦੋਂ ਅਸੀਂ ਜਾਂਦੇ ਉਹ ਨੂੰ ਬੁੱਕਸ ਹਾਂ ਜਾਂਦੇ ਜਦੋਂ ਆਪਾਂ ਉਹਨਾਂ ਨੂੰ ਬੁੱਕਸ ਰ ਪੈਨਸਿਲ ਦੇ ਦਿੰਦੇ ਆ ਨਾ ਤੇ ਰ ਪ੍ਰੈਸ਼ਰ
ਪ੍ਰੈਸ਼ਰ ਪੈ ਜਾਂਦਾ ਲਿਖੋ ਲਿਖੋ ਹਾਂ ਉਹ ਰੋਂਦੇ ਰੋਂਦੇ ਫੇਰ ਬੱਚੇ
ਹਮ ਦੇ ਨੇ ਉਹ
ਹਾਂ ਕ ਤਾਂ ਹੈ ਪਲੇਟ ਚ ਪਾ ਦੇਣਾ ਨਾ ਥੋੜੀ ਐਕਟੀਵਿਟੀ ਟੀ ਵਗੈਰਾ ਆ ਜਾਏਗੀਆਂ ਬੈਨਾਂ ਆ ਜਾਏਗਾ ਹਾਂ ਗੇਮਸ ਖੇਲੋ ਗੇਮਸ ਬੱਚੇ ਖ਼ੁਸ਼ ਹੋ ਜਾਂਦੇ ਨੇ ਹਾਂਜੀ, ਹਾਂਜੀ
ਅਦਈ ਅੱਦਈ ਸਰੇਗਾ ਮ ਤੇ ਅੰਜੀ
ਹਾਂ ਅੰਜ ਵਧੀਆ ਹਾਂ ਇ ਤੇ ਹੈ, ਫਿਰ ਉਹੀ ਉਹ ਲਾਈਫ ਸਟਾਰਟ ਹੋ ਜਾਂਦੀ ਸਟਰ੍ਰਗਲ ਦੀ
ਉਓਹੀ ਤੇ ਜੋਸ਼ੀ ਕਰਕੇ ਆਏ ਆ
ਹਾਂ ਹਾਂ ਓਹੀ
ਚਹੀਦਾ
ਹਾਂਜੀ ਹੋਰ ਦੱਸੋ
ਬਸ ਯਾਰ ਹਮ ਬਸ ਮੇਰੇ ਹਸਬੈਂਡ ਆਣ ਵਾਲੇ, ਮੈਂ ਤੇ ਆਪਣਾ ਡਿਨਰ ਕਰ ਲਿਆ ਸੀ ਤੇ ਉਹ ਹੁਣ ਆਉਣ ਵਾਲੇ ਨੇ ਉਹ ਡਿਨਰ ਕਰਨਗੇ ਉਹ ਕਹਿੰਦੇ ਮੈਂ ਰਾਜਮਾ ਰਾਈਸ ਪਾਣੇ ਨਹੀਂ ਮੁਝੇ ਬਰਗਰ ਬਣਾ ਕੇ ਦੋ ਉਹ ਨੂੰ ਬਰਗਰ ਬਣਾ ਕੇ ਦੇਣਾ
ਹਾਂ
ਸਭ ਦੀ ਡਿਮਾਂਡਸ ਅਲੱਗ ਅਲੱਗ ਹੁੰਦੀ ਹੈ
ਇਤਾਂ ਇਤਾ ਹਾਂ ਠੀਕ ਨੇ ਓਦਾਂ ਜੀਜੂ ਨੇਚਰਵਾਾਈ ਸਭ ਵਧੀਆ
ਸਭ ਵਧੀਆ ਹਾਂ ਅੱਛੇ ਨੇ
ਅੱਛਾ ਜੀ ਕਿੰਨੇ ਸਾਲ ਹੋ ਗਏ ਤੁਹਾਡੀ ਮੈਰਿਜ ਨੂੰ
ਮੇਰੀ ਮੈਰਿਜ ਨੂੰ ਤਾਂ ਹੋਜੇ ਡੇਟ ਸਾਲ
ਡੇਢ ਸਾਲ ਅੱਛਾ ਠੀਕ ਹੈ ਠੀਕ ਹੈ ਵਧੀਆ
ਚਲੌ
ਚਲੋ ਚੰਗਾ ਫੇਰ ਹੈ।
ਓਕੇ ਫਿਰ ਕਰਾਂਗੇ ਆਪਾਂ ਗੱਲ ਹੈ ਨਾ ਮੈਂ ਹੁਣ ਡਿਨਰ ਬਣਾ ਦਾਂ ਬਾਏ ਬ
ਹਾਂਜੀ ਹਾਂਜੀ ਠੀਕ ਓਕੇ ਬਾਏ ਬਾਏ